ਉਹ
ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਨੇ ਤੁਹਾੱਡੇ
ਵਧੀਆ ਤੁਸੀਂ ਸੁਣਾਓ ਭੈਣ ਜੀ
ਬਸ ਜੀ ਵਧੀਆ ਕੀ ਕਰਦੇ ਸੀ ਬਹੁਤ ਦਿਨਾਂ ਬਾਅਦ ਯਾਦ ਕੀਤਾ ਤੁਸੀਂ
ਬੱਸ ਜੀ ਬੱਸ ਹੁਣੇ ਰੋਟੀ ਖਾ ਕੇ ਵਿਹਲੇ ਹੋਏ ਸੀ ਤੇ ਮੈਂ ਕਿਹਾ ਚੱਲ ਭੈਣ ਜੀ ਉਹਨੂੰ ਯਾਦ ਕਰਾਂ ਹਾਂਜੀ ਹੋਰ ਤੁਹਾਡੀ ਹੋ ਗਈ ਆ ਲੰਚ ਹੋ ਗਿਆ ਤੁਹਾਡਾ
ਭੈਣ ਜੀ ਸਾਡਾ ਨਾ ਥੋੜਾ ਜਿਹਾ ਲੰਚ ਤੇ ਬ੍ਰੇਕਫਾਸਟ ਜਿਹੜਾ ਉਹ ਇਕੱਠਾ ਹੀ ਹੋ ਜਾਂਦਾ ਗੱਲ ਆ ਗਈ ਤੇ ਅਸੀਂ ਨਾ ਉਹਨੂੰ ਲੰਚ ਕਹਿ ਸਕਦੇ ਹਾਂ ਜੀ ਨਾ ਅਸੀਂ ਉਹਨੂੰ ਬ੍ਰੇਕਫਾਸਟ ਕਹਿ ਸਕਦੇ ਹਾਂ ਤੁਸੀਂ ਦੇਖ ਲਉ ਕੀ ਕਹਿਣਾ ਹਾਂਜੀ ਹੋਰ ਦੱਸੋ ਤੁਸੀਂ ਠੀਕ ਆ? ਹਾਂਜੀ ਬਿਲਕੁਲ ਠੀਕ ਆ। ਹੋਰ ਬੱਚੇ ਠੀਕ ਨੇ ਭੈਣ ਜੀ?
ਸਭ ਵਧੀਆ। ਤੁਸੀਂ ਸੁਣਾਓ ਭੈਣ ਜੀ?
ਸਾਰੇ ਵਧੀਆ ਜੀ ਸਾਰੇ ਵਧੀਆ।
ਤੁਹਾਡਾ ਬੇਟਾ ਠੀਕ ਹੇ?
ਹਾਂਜੀ ਹਾਂਜੀ ਉਹ ਬਹੁਤ ਠੀਕ ਆ ਉਹ ਤਾਂ ਅੱਜ ਸਕੂਲ ਗਿਆ ਸੀ ਫਸਟ ਡਏ ਸੀਗਾ ਵੈਸੇ ਤਾਂ ਕੱਲ ਜਾਣਾ ਸੀਗਾ ਉਹਨੇ। ਅੱਜ ਗਿਆ ਤੇ ਕੁਛ ਨੀ ਅੱਜ ਗਿਆ ਆਪਦਾ ਸ਼ੌਂਕ ਨਾਲ ਉੱਠਿਆ ਅੱਜ ਵਧੀਆ ਨੂੰ ਲੱਗਿਆ। ਉਹਦੀ ਭੂਆਂ ਨੇ ਅੱਜ ਨਿਊ ਜਿਹੜੇ ਕੱਪੜੇ ਲੈ ਕੇ ਦਿੱਤੇ ਸੀ ਬਹੁਤ ਵਧੀਆ। ਅੱਜ ਉਹੀ ਪਾ ਕੇ ਗਿਆ ਸੀਗਾ।
ਅੱਛਾ ਫੇਰ ਤੁਸੀਂ ਫੋਟੋ ਨੀ ਭੇਜੀ ਉਹਨਾਂ ਨੂੰ?
ਭੈਣ ਜੀ ਟਾਈਮ ਹੀ ਨਹੀਂ ਲੱਗਿਆ ਸਹੀ ਗੱਲ ਦੱਸਾਂ ਟਾਈਮ ਜਿਹਾ ਨਹੀਂ ਲੱਗਿਆ। ਨਹੀਂ ਭੈਣ ਜੀ ਬਸ ਪੂਰੇ ਪੂਰੇ ਟਾਈਮ ਤੇ ਰੈਡੀ ਹੋ ਕੇ ਬੱਸ ਚਲਾ ਗਿਆ
ਅੱਛਾ ਅੱਛਾ ਕੱਪੜੇ ਠੀਕ ਆਏ ਸੀ ਜਿਹੜੇ ਭੂਆ ਨੇ ਦਿੱਤੇ ਸੀ
ਬਹੁੱਤ ਵਧੀਆ ਬਹੁੱਤ ਵਧੀਆ ਇੰਨੇ ਸ਼ੌਕ ਨਾਲ ਪਾਇਆ ਲੂਕ ਹੀ ਚੇਂਜ ਹੋ ਗਿਆ ਭੈਣ ਜੀ ਉਹਦਾ
ਅੱਛਾ ਅੱਛਾ
ਕਹਿੰਦੇ ਆ ਨਾ ਪਿਆਰ ਨਾਲ ਦਿੱਤੀ ਚੀਜ਼ ਤਾਂ ਫਿਰ ਬਹੁੱਤ ਵਧੀਆ ਹੀ ਲੱਗਦੀ ਆ ਦੇਖੋ ਚਾਹੇ ਜਿਵੇ ਤੇ ਇਹ ਤਾਂ ਕੱਪੜੇ ਵੀ ਉਹਦੇ ਭੂਆ ਨੇ ਇੰਨੇ ਸੋਹਣੇ ਬ੍ਰੈਂਡੀਡ ਕੱਪੜੇ ਭੇਜੇ ਆ। ਮੈਂ ਸਗੋਂ ਦੂਜੀ ਦੀਦੀ ਨੂੰ ਕਿਹਾ ਵੀ
ਭੂਆ ਮਿਲੀ ਸੀ ਮੈਨੂੰ ਉਹਦੀ ਭੂਆ ਮਿਲੀ ਸੀ ਕਹਿ ਰਹੀ ਸੀ ਕਹਿੰਦੀ ਕਿ ਮੇਰਾ ਭਤੀਜਾ ਆਇਆ ਸੀ ਘਰ ਤੇ ਕਹਿ ਰਿਹਾ ਸੀ ਕਿ ਜਿਵੇਂ ਮੇਰੇ ਬਈਆ ਨੂੰ ਲੈ ਕੇ ਦਿੱਤਾ ਨਾ ਉਵੇਂ ਮੈਨੂੰ ਲੈ ਕੇ ਦੋ ਸੇਮ ਮੈਂ ਲੈਣਾ ਉਵੇਂ ਜਈ ਸੇਮ।
ਉਹੀ ਤਾਂ ਗੱਲ ਆ ਮੈਂ ਨਾ ਕਹਿ ਰਹੀ ਸੀ ਬੜੇ ਦੀਦੀ ਨੂੰ ਕਹਿ ਰਹੇ ਸੀ ਮੈਂ ਮੇਰੇ ਬੜੇ ਜਿਹੜੇ ਨਨਾਣ ਨੇ ਵੀ ਇਹ ਇਨੇ ਮਹਿੰਗਿਆ ਜੋੜਾ ਬਣਾ ਕੇ ਦਿੱਤਾ ਦੀਦੀ ਨੇ ਵੀ ਕੀ ਲੋੜ ਸੀ ਇੰਨੇ ਮਹਿੰਗੇ ਗਿਫਟ ਦੀ ਤਾਂ ਦੀਦੀ ਕਹਿੰਦੇ ਕੋਈ ਗੱਲ ਨੀ ਫੇਰ ਕੀ ਹੋਇਆ ਦਿੱਤਾ ਅਹ। ਪਤਾ ਕੀ ਗੱਲ ਆ ਗੱਲ ਠੀਕ ਆ ਵੀ ਦਿੱਤਾ ਗਾ। ਪਰ ਨਾ ਫੇਰ ਐਵੇਂ ਲੱਗਦਾ ਵੀ ਨਹੀਂ।
ਨਹੀਂ ਭੈਣ ਜੀ ਹਾਂਜੀ ਐਸੀ ਕੋਈ ਗੱਲ ਨਹੀਂ ਐਸੀ ਕੋਈ ਗੱਲ ਨੀ ਭੈਣ ਜੀ ਐਸੀ ਕੋਈ ਗੱਲ ਨੀ ਹੈ ਪਿਆਰ ਹੁੰਦਾ ਭੈਣ ਜੀ। ਪਹਿਲੀ ਵਾਰ ਪਹਿਲੀ ਵਾਰ ਗਿਆ ਹੋਏਗਾ ਪਹਿਲੀ ਵਾਰ ਗਿਆ ਹੋਏਗਾ ਭੈਣ। ਹਾਂ ਬਸ ਫੇਰ ਬਸ ਫੇਰ ਤਾਂ ਹੀ ਪੈੈ ਤਾਂ ਹੀ
ਕੇ ਆਇਆ ਮੇਥੋਂ ਬਿਨਾਂ ਨ ਤਾਂ ਕਦੇ ਰਹਿੰਦਾ ਨੀ ਉਹਨੇ ਇੰਨਾ ਇੰਜੋਏ ਕੀਤਾ ਚ ਤੇ ਉਹਨੂੰ ਪਤਾ ਹੀ ਨੀ ਲੱਗਿਆ ਵੀ ਮੈਂ ਕਿੱਥੇ ਆ।
ਹਾਂਜੀ ਭੈਣ ਜੀ ਹਾਂਜੀ ਬਸ ਬੱਚੇ ਸਾਥ ਸਾਥ ਮੰਗਦੇ ਨੇ ਭੈਣ ਜੀ ਖੇਲ ਮੰਗਦੇ ਨੇ ਸਾਥ ਮੰਗਦੇ ਨੇ। ਹਾਂਜੀ ਬਿਲਕੁਲ ਤੰਗ ਨੀ ਕੀਤਾ ਉਹਦੀ ਭੂਆ ਮਿਲੀ ਸੀ ਮੈਨੂੰ ਕਹਿੰਦੀ ਬਿਲਕੁਲ ਤੰਗ ਨਹੀਂ ਕੀਤਾ। ਤਾਂ ਉਹਨੇ ਤੇ ਮੈਨੂ
ਹਾਂਜੀ ਸਾਡਾ ਦਿਲ ਨੀ ਲੱਗਦਾ। ਸੀਗਾ ਫੇਰ ਵੀ ਰੋਜ਼ ਉਹਦੇ ਪਾਪਾ ਵੀ ਉਹਦੀ ਦਾਦੀ ਵੀ ਉਹਦੇ ਦਾਦੂ ਵੀ ਸਗੋਂ ਦਾਦੇ ਤੇ ਦਾਦੀ ਨੂੰ ਇੰਨਾ ਤੰਗ ਕਰਦਾ। ਤੇ ਉਹਨਾਂ ਨੇ ਹੀ ਸਭ ਤੋਂ ਜ਼ਿਆਦਾ ਇਹਨੂੰ ਯਾਦ ਕੀਤਾ।
ਹੈ ਹਾਂਜੀ ਕੱਲਾ ਕੱਲਾ ਬੱਚਾ ਨਾ ਹਾਂਜੀ ਤਾ ਰੌਣਕਾਂ ਹਉਂਦੀਆਂ ਨੇ। ਬੱਚਿਆਂ। ਕਰਕੇ।
ਸਹੀ। ਗੱਲ। ਆ। ਸਹੀ। ਗੱਲ। ਤੁਸੀਂ। ਬਿਲਕੁਲ। ਸਹੀ। ਗ। ਤੇ। ਹੋਰ। ਤੁਸੀਂ। ਭੈਣ। ਜੀ। ਕਦੋਂ। ਆ। ਰਹੇ। ਹੋ। ਤੁਸੀਂ। ਤਾਂ। ਕਿੰਨਾ। ਚਿਰ। ਹੋ। ਗਿਆ। ਆਉਂਦੇ। ਨੀ। ਕੀ। ਗੱਲ। ਭੈਣ। ਜੀ।
ਪਹਿਲਾਂ। ਆਵਾਂਗੀ। ਭੈਣ। ਜੀ। ਚੱਕਰ। ਬਸ। ਨਹੀਂ। ਭੈਣ। ਜੀ। ਉਹ। ਬੱਚਿਆਂ। ਦੇ। ਸਕੂਲ। ਖੁੱਲ੍ਹੇ। ਨਾ। ਬਸ, ਓ, ਹੋਲੀਡੇ, ਹੋਮਵਰਕ। ਜਾ ਰਿਹਾ ਵੇ ਰੋਜ਼ ਹਜੇ, ਕੋਈ ਨਾ ਕੋਈ ਮੋਡਲ ਜਾ ਰਿਹਾ ਵੇ, ਬਲਾ ਫਿਰ ਭੈਨ ਜੀ ਲਾਵਾਂਗੀ ਚੱਕਰ।
ਭੈਣ ਜੀ ਆਹ ਗੱਲ ਮੈਨੂੰ ਹੋ ਹੋਲੀਡੇ ਹੋਮਵਰਕਸ ਦੀ ਬਹੁਤ ਮਾੜੀ ਲੱਗਦੀ ਆ। ਤੁਸੀਂ ਜੇ ਬੱਚਿਆਂ ਨੂੰ ਤੁਸੀਂ ਹੋਲੀਡੇ ਦਿੱਤੇ ਆ ਨਾ ਤਾਂ। ਪਲੀਜ਼। ਉਹ। ਉਹਨਾਂ। ਦਾ। ਉਹਨਾਂ। ਨੂੰ। ਇੰਜੋਏ।
ਨਾ। ਭੈਣ। ਜੀ। ਕੰਮ। ਤੇ। ਮਾਵਾਂ। ਵਸਤੇ। ਹੁੰਂਦਾ। ਜੇ। ਭੈਣ। ਜੀ।
ਮੈਂ। ਸਹੀ। ਗੱਲ। ਦੱਸਾਂ। ਭੈਣ। ਜੀ। ਮੈਂ। ਕੋਈ। ਪੰਗੇ। ਨਹੀਂੀ। ਲਏ। ਮੈਂ। ਸਿੱਧਾ। ਡਾਇਰੀ। ਤੇ। ਮੈਂ। ਕਰਕੇ। ਭੇਜਿਆ। ਵੀ। ਜੋ। ਤੁਸੀਂ। ਦਿੱਤਾ। ਹੈ। ਕਰਨ। ਨੂੰ। ਪ੍ਰੋਜੈਕਟ। ਉਹ। ਕਿ ਮੇਰਾ ਬੱਚਾ ਕਰ ਪਾਊਗਾ ਅਸੀਂ ਹੈਲਪ ਕਰਾਂਗੇ। ਫੇਰ ਵੀ ਉਹ ਕਿੰਨਾ ਕਰ ਪਾਊਗਾ ਮੈਂ ਕੁਸ਼ਚਨ ਮਾਰਕ ਕਰਕੇ ਭੇਜਿਆ ਅੱਜ। ਮੈਂ ਨਹੀਂ ਕੀਤਾ ਭੈਣ ਜੀ ਉਹ ਏਡੇ ਬੜੇ ਬੜੇ ਪ੍ਰੋਜੈਕਟ ਬਚਿਆਂ ਦੇ ਲਾਇਕ ਦੇ ਸੀ ਹੀ ਨੀ ਮੇਰਾ ਇਹ ਕਹਿਣ ਦਾ ਮਤਲਬ ਆ ਜੇ ਤੁਸੀਂ ਕੁਛ ਵੀ ਦੇ ਰਹੇ ਹਾਂ ਤਾਂ ਬੱਚਿਆਂ ਨੂੰ ਦਓ ਉਹ ਬੱਚੇ ਕਰ ਸਕ ਚਾਹੇ ਉਹ ਸਹੀ ਕਰਨ ਚਾਹੇ ਉਹ ਟੇਡਾ ਕਰਨ ਚਾਹੇ ਉਹ ਸਿੱਧਾ ਕਰਨ। ਮੇਰਾ। ਇਹ। ਆ। ਜੋ। ਉਹਨੇ। ਕੀਤਾ। ਮੈਂ। ਉਹੀ। ਦਿੱਤਾ। ਮੈਂ। ਹੈਲਪ। ਨਹੀਂ। ਕੀਤੀ। ਭੈਣ। ਜੀ। ਮੈਂ ਮੇਰੇ ਬੇਟੇ ਦੀ ਫਰ ਵੀ ਥੋਨੂੰ ਜਿਵੇਂ ਜੋ ਆਂਦਾ ਦਾ ਤੁਸੀਂ ਆਪਣਾ ਕਰਕੇ ਭੇਜਣ।
ਹਾਂਜੀ ਹਾਂਜੀ ਹਾਂਜੀ ਚੰਗਾ ਕੀਤਾ ਜੇ, ਸਾਡੇ ਤੇ ਐਨਾ-ਐਨਾ ਕੰਮ ਦੇ ਛੱਡਿਆ ਐ ਮਾਵਾਂ ਜੋਗਾ, ਓ ਦਿਨ ਰਾਤ ਬਹਿ ਕੇ ਬਨਾਂਦੇ ਰਹੋ ਮੋਡਲ।
ਮੈਂ ਅੱਜ ਪ੍ਰਿੰਸੀਪਲ ਨੂੰ, ਡਾਇਰੀ ਤੇ ਅਹ, ਰਿਟਰਨ ਚ ਲਿਖ ਕੇ ਭੇਜਿਆ ਕਿ, ਕੁਸ਼ਚਨਸ ਕੀਤੇ ਆ ਮੈਂ ਉਹਨਾਂ ਨੂੰ। ਕੀ ਇਹ ਸਭ ਇਹ ਕਰ ਸਕੂਗਾ? ਜੇ ਕਰ ਸਕੂਗਾ ਤਾਂ ਤੁਸੀਂ ਲਾਈਵ ਕਰਵਾਓ ਸਾਡੇ ਬੱਚੇ ਤੋਂ।
ਅੱਛਾ, ਅੱਛਾ, ਅੱਛਾ, ਅੱਛਾ ਵਧੀਆ ਕੀਤਾ ਜੀ ਤੁਸੀ ਹਾਂ, ਤੇ ਕੋਈ ਰਿਪਲਾਈ ਨੀ ਆਇਆ ਭੈਨ ਜੀ ਫੇਰ ਸਕੁੱਲੋਂ?
ਲਾਓ ਗਰੀਬ ਕਾਲ ਆਇਆ ਸੀਗਾ ਮੈਂ ਕਿਹਾ ਵੀ ਤੁਸੀਂ ਮੈਨੂੰ, ਰਿਟਰਨ ਚ ਹੀ ਲਿਖ ਕੇ ਦੋ ਕੀ ਐ?
ਹਾਂਜੀ-ਹਾਂਜੀ।
ਤੁਹਾਨੂੰ ਰਿਟਰਨ ਚ ਦਿੱਤਾ ਤੁਸੀਂ ਵੀ ਮੈਨੂੰ ਰਿਟਰਨ ਚ ਦੋ ਕਿ, ਏ ਵਾਕਈ ਬੇ ਬੱਚਿਆਂ ਦੇ ਉੱਤੇ ਤੁਸੀਂ ਪ੍ਰੇਸ਼ਰ ਨਹੀਂ ਪਾ ਰਹੇ?
ਹਾਂਜੀ, ਹਾਂਜੀ, ਹਾਂਜੀ।
ਕਿਉਂਕਿ, ਦੇਖੋ ਨਾ ਪੰਜ, ਪੰਜ ਸਾਲ ਦਾ ਬੱਚਾ, ਛੇ ਸਾਲ ਦਾ ਬੱਚਾ। ਉਹ ਆਪਣੇ ਹੋਲੀਡੇਜ਼ ਇੰਜੋਏ ਕਰੂ ਕਿ ਤੁਵਾੱਡੇ ਦਿੱਤੀਆਂ ਹੋਈਆਂ ਇੰਨੀਆਂ ਸਾਰੀਆਂ ਚੀਜ਼ਾਂ ਮਾਰਕੀਟ ਚੋਂ ਕਠ ਕਰਨੀਆਂ, ਫੇਰ ਓਂਨੂੰ ਜੋੜਨਾ, ਆਪਦੇ ਤਿੰਨ ਚਾਰ ਘੰਟੇ ਵੇਸਟ ਕਰਨੇ। ਤੁਸੀਂ ਦੋ, ਬੱਚਿਆਂ ਨੂੰ ਦੋ, ਅਗਰ ਬੱਚਾ, ਬੱਚੇ ਦੇ ਹਿਸਾਬ ਨਾਲ ਦੋ ਨਾ ਤੁਸੀਂ, ਅਸੀਂ ਕਰਦੇ ਆਂ। ਸਾਡਾ ਹੈਲਪ ਕਰਨ ਦਾ ਵੀ ਦਿਲ ਕਰੂਗਾ, ਉਹ ਐਦਾਂ ਲੱਗ ਰਿਹਾ ਜਿਵੇਂ ਸਿੱਕਸ ਕਲਾਸ ਦਾ ਪ੍ਰੋਜੈਕਟ ਹੋਵੇ ਜੀ।
ਹਾਂਜੀ, ਹਾਂਜੀ, ਹਾਂਜੀ ਮੈਂ ਵੀ ਬਨਾਏ ਨੇ ਮੋਡਲ। ਭੈਣ ਜੀ ਤੁਹਾਨੂੰ ਨਾ ਫੋਟੋ ਭੇਜਾਂਗੀ ਭੈਣ ਜੀ, ਐਡੇ ਔਖੇ ਮੋਡਲ ਬਨਾਏ ਜੇ ਮੈਂ, ਬੈਕੇ ਚਾਰ-ਚਾਰ ਘੰਟੇ।
ਨਹੀਂ। ਉਹਨਾਂ ਨੂੰ ਇਹ ਕਹੋ ਕਿ ਤੁਸੀਂ ਅਗਰ ਬੱਚਿਆਂ ਨੂੰ ਕੁਛ ਸੋਚ ਕੇ ਦੇ ਰਹੇ ਹੋ ਤਾਂ ਸਾਡੇ ਬੱਚਿਆਂ ਨੂੰ ਕਹੋ ਵੀ, ਆਪ ਕਰਨਾ ਏ। ਅਸੀਂ ਹੈਲਪ ਨਹੀਂ ਕਰ ਸਕਾਂਗੇ।
ਹਾਂਜੀ।
ਕਿਉਂਕਿ ਦੇਖੋ ਸਕੂਲ ਦਾ ਕੰਮ ਸਕੂਲ 'ਚ' ਕਰਵਾਓ ਤੁਸੀ। ਠੀਕ ਆ ਹੋਮਵਰਕ ਅਸੀਂ ਕਰਵਾ ਸਕਦੇ ਆਂ ਬੱਚਿਆਂ ਨੂੰ ਬੈਠ ਕੇ। ਠੀਕ ਹੈ, ਇਹ ਅਸੀ ਕਰ ਸਕਦੇ ਆਂ।
ਹਾਂਜੀ-ਹਾਂਜੀ। ਚਲੋ ਹੋਰ ਸੁਣਾਓ ਭੈਣ ਜੀ, ਬਸ ਭੈਣਜੀ, ਤੁਸੀ ਸੂਟ ਜਿਹੜੇ ਤੁਸੀਂ ਸੂਟ ਸੀਣੇ ਸੀਪਣੇ ਦਿੱਤੇ ਸੀ ਉਹ ਤੁਹਾਡੇ ਮਿਲ ਗਏ ਭੈਣਜੀ ਸੂਟ?
ਕਿੱਥੇ ਭੈਣ ਜੀ, ਉਹ ਜਿੰਹਨਾਂ ਨੇ ਸਟਿੱਚ ਕਰਨੇ ਸੀਗੇ ਨਾ, ਉਹ ਆਊਟ ਔਫ ਟਾਊਨ ਗਏ ਹੋਏ ਆ। ਕਿਸੇ ਦਾ ਵਿਆਹ ਹੈ। ਉਹਨਾਂ ਦੇ, ਰਿਸ਼ਤੇਦਾਰੀ ਚ, ਉਹ ਉੱਥੇ ਅਸੀਂ। ਪਰਸੋਂ ਵੀ, ਜਾ ਕੇ ਆਏ ਹਾਂ। ਉਹ ਸੀਗੇ ਨੀ, ਫੇਰ ਅਸੀਂ, ਉਹ। ਤੋਂ ਪਹਿਲਾਂ ਵੀ, ਜਾ ਕੇ ਆਇਆ। ਉਹ ਸੀ ਨੀ, ਉਹਨਾਂ ਨੇ। ਸਾਨੂੰ ਕਿਹਾ ਸੀ ਉਹਨਾਂ ਨੇ। ਪੱਚੀ ਤਰੀਕ ਜਾਣਾ ਮੈਂ ਉੱਥੇ ਤੇਈ ਤਰੀਕ ਵੀ ਜਾ ਕੇ ਆਈ ਆਂ ਜੀ, ਪਰ ਉਹ ਸੀਗੇਈ ਨੀ ਉੱਥੇ।
ਅੱਛਾ ਦਸ, ਉਹ ਵੀ ਲਾਰਾ ਲਾ ਗਈ ਹਨਾ?
ਹਾਂਜੀ ਬਿਲਕੁਲ ਉਹਨਾਂ ਨੇ
ਹਾਂ ਹਾਂ, ਮੈਂ ਵੀ ਦੇ ਕੇ ਆਈ ਸੀ। ਜਿਹੜਾ ਜਿਹੜਾ ਮੈਨੂੰ ਕਹਿੰਦੀ ਸੀ ਦੇ ਦਾਂਗੀ, ਦੇ ਦਾਂਗੀ ਉਹਨੇ ਵੀ ਹਜੇ ਤੱਕ ਨਹੀਂ ਦਿੱਤਾ ਮੈਨੂੰ? ਹੁਣ ਅੱਜ ਦਾ ਕੀਤਾ ਸੀ ਓਨੇ ਮੈਨੂੰ ਪ੍ਰੋਮਿਸ, ਸ਼ਾਮੀ ਫੋਨ ਕਰਾਂਗੀ।
ਭੈਨਜੀ ਕਿਹਨੂੰ ਤੁਸੀਂ ਫੋਨ ਕਰਾਂਗੇ, ਇਹ ਫੋਨ ਹੀ ਨਹੀਂ ਚੱਕਦੀਆਂ।
ਹਾਂਜੀ-ਹਾਂਜੀ।
ਇਹਨਾਂ ਨੇ, ਇਹ ਨਾ, ਪ੍ਰੋਫੈਸ਼ਨਲ ਕੰਮ ਨੀ ਕਰਦੀਆਂ। ਦੇਖੋ, ਮੇਰਾ ਕੀ, ਕਹਿਣ ਦਾ ਮਤਲਬ ਹੈ। ਤੁਸੀਂ ਪ੍ਰੋਪਰਲੀ, ਪਇੰਟਮੈਂਟ। ਦੇ ਹਿਸਾਬ ਨਾਲ, ਕੰਮ ਫੜੋ ਵੀ, ਤੇ ਕੰਮ ਦੋ ਵੀ। ਫੇਰ ਉਹਨਾਂ ਨੂੰ, ਵੱਡੇ ਸ਼ਹਿਰਾਂ ਚ, ਏਦਾਂ ਨਹੀ। ਕੀ ਚੱਲਦਾ ਵੀ, ਤੁਸੀਂ ਜਦੋਂ ਮਰਜੀ ਚਲੇ ਗਏ। ਫੜਾ ਤੇ, ਜਾਂ ਜਦੋਂ ਮਰਜੀ ਚਲੇ ਗਏ। ਉੱਥੋਂ ਚੱਕਣ ਆ ਗਏ। ਜੋ ਉਹਨਾਂ ਨੇ, ਟਾਈਮਿੰਗ ਦਿੱਤਾ ਹੈ। ਤੁਸੀਂ ਉਵੇਂ ਹੀ, ਫੋਲੋ ਕਰੋਗੇ। ਤਾਂ ਤੁਹਾਡਾ ਵੀ। ਟਾਈਮ ਬਚੂਗਾ। ਸਾਹਮਣੇ ਵਾਲਿਆਂ, ਸਾਹਮਣੇ ਵਾਲੇ ਨੂੰ ਵੀ ਲੱਗੂਗਾ, ਵੀ ਨਹੀਂ ਆਪਾਂ ਇਹਨਾਂ ਦੇ ਕੱਪੜੇ ਦੇਣੇ ਆ।
ਹਾਂਜੀ। ਭੈਣ ਜੀ, ਇਹ ਤੇ ਹੈ।
ਹੋਰ, ਦੱਸੋ ਭੈਣ ਜੀ, ਤੁਸੀਂ? ਦੇਖੋ ਅੱਜ ਨਾ, ਸਵੇਰੇ ਛੇਤੀ ਉੱਠਿਆ ਸੀ, ਉਹ। ਤੇ ਹੁਣ ਉਹ। ਸੌ ਗਿਆ ਹੈ। ਬਹੁਤ ਟਾਈਮ, ਬਾਅਦ ਇਹ। ਦੁਪਹਿਰ ਦੇ ਟਾਈਮ ਸੁੱਤਾ। ਨੀ, ਤਾਂ ਇੰਨਾ, ਤੰਗ ਕਰਦਾ ਆ। ਬਹੁਤ ਜ਼ਿਆਦਾ। ਅੱਜ, ਸ਼ੁਕਰ ਸੁੱਤਾ ਹੈ। ਥੱਕ ਗਿਆ। ਭੈਣ ਜੀ, ਉਹ ਬਹੁਤ, ਜ਼ਿਆਦਾ ਥੱਕ ਗਿਆ। ਹਾਂਜੀ।
ਹੋਰ, ਭੈਣ ਜੀ, ਸੁਣਾਓ ਘਰ ਪਰਿਵਾਰ ਸਭ ਠੀਕ ਹੈ?
ਸਭ ਵਧੀਆ। ਭੈਣ ਜੀ, ਮੈਂ ਨਾ ਤੁਹਾਡੇ, ਤੋਂ ਕੋਈ ਗੱਲ, ਪੁੱਛਣੀ ਸੀ। ਆ, ਮੈਂ ਭਾਜੀ ਨੂੰ ਵੀ, ਕੋਲ ਕਰਨੀ ਸੀ। ਤੁਹਾਡੇ, ਸ਼ਿਮਲੇ ਕੋਈ ਹੈ। ਜਾਣ- ਪਹਿਚਾਣ ਚ।
ਆ, ਨਹੀਂ ਭੈਣ ਜੀ, ਕੋਈ ਨੀ ਹੈਗਾ।
ਕੋਈ ਵੀ, ਨਹੀਂ ਆ।
ਨਹੀਂ, ਭੈਣ ਜੀ।
ਜੇ, ਭੈਣ ਜੀ, ਕੋਈ ਸ਼ਿਮਲੇ ਜਾਣ- ਪਹਿਚਾਣ ਹੋਊਗੀ। ਤੁਹਾਡੀ ਤਾਂ, ਮੈਨੂੰ ਜ਼ਰੂਰ ਦੱਸਿਉ।
ਠੀਕ ਹੈ। ਭੈਣ ਜੀ, ਕੀ ਚਾਹੀਦਾ, ਤੁਹਾਨੂੰ ਉੱਥੋਂ।
ਆ, ਕੁਛ ਨੀ, ਭੈਣ ਜੀ, ਕੋਈ ਕੰਮ ਸੀਗਾ, ਉੱਥੇ। ਆ। ਹਾਂਜੀ। ਕੋਈ ਬਿਜਨਸ, ਬਾਰੇ ਗੱਲ ਕਰਨੀ ਸੀ। ਕਿਸੇ ਨਾਲ। ਸਾਡਾ, ਅਸੀਂ ਬਿਜ਼ਨਸ, ਖੋਲਣ ਦਾ ਸੋਚ ਰਹੇ ਹਾਂ। ਉੱਥੇ। ਤਾਂ ਕਰਕੇ, ਬਸ ਉਹਨਾਂ ਨਾਲ, ਕੋਈ ਵਧੀਆ, ਡੀਲ ਮਿਲ ਜੇ ਤਾਂ। ਜੇ ਕੋਈ, ਜਾਣ। ਜਾਣ- ਪਚਾਣ ਚ, ਕਿਵੇਂ ਛੇਤੀ ਕੰਮ ਹੋ ਜਾਂਦਾ। ਜੇ,
ਹਾਂਜੀ। ਇਹ ਤੇ ਹੈ। ਭੈਣ ਜੀ।
ਤਾਂ ਮੈਂ, ਤੁਹਾਨੂੰ ਕਹਿ।
ਹਾਂਜੀ- ਹਾਂਜੀ। ਭੈਣ ਜੀ, ਤੁਹਾਨੂੰ ਨਿੰਦਰ, ਆਈ ਹੋਈ ਹੈ।
ਭੈਣ ਜੀ, ਪਤਾ ਕੀ ਗੱਲ ਆ। ਤੁਹਾਨੂੰ ਮੈਂ ਦੱਸਦੀ। ਨੀਂਦ ਤਾਂ, ਨਹੀਂ ਆਈ। ਮੈਂ ਕੱਲ, ਸਾਰਾ ਦਿਨ ਨੀ, ਸੁੱਤੀ। ਉਸ ਤੋਂ ਬਾਅਦ, ਰਾਤ ਨੂੰ, ਮੈਂ ਸਿਰਫ, ਅੱਧਾ ਘੰਟਾ ਪੈ ਕੇ।
ਹ
ਮੈਂ ਇੱਕ ਵਜੇ, ਮੈਂ ਬਹੁਤ ਜ਼ਰੂਰੀ ਕੰਮ। ਕੰਪਲੀਟ ਕਰਨਾ ਸੀ ਉਹ ਕੀਤਾ ਮੈਂ ਸਵੇਰੇ ਸਾਢੇ ਚਾਰ ਪੰਜ ਵਜੇ ਤੱਕ।
ਅੱਛਾ ਭੈਣ ਜੀ ਅੱਛਾ।
ਹਾਂਜੀ ਪੰਜ ਵਜੇ ਤੋਂ ਬਾਅਦ ਫੇਰ ਮੈਂ ਉੱਠ ਗਈ ਜੀ ਦੇਖੋ ਸਾਢੇ ਸੱਤ ਵਜੇ ਮੇਰੇ ਬੇਟੇ ਨੇ ਸਕੂ ਸਕੂਲ ਜਾਣਾ ਸੀ। ਉਹਦਾ ਟਿਫਿਨ, ਉਹਨੂੰ ਰੇੜੀ, ਫੇਰ ਉਹਨੂੰ, ਛੱਡ ਕੇ ਆਏ। ਠੀਕ ਹੈ ਜੀ। ਫੇਰ ਉਸ ਤੋਂ, ਬਾਅਦ ਆ ਕੇ। ਫੇਰ ਮੈਂ, ਥੋੜਾ ਜਿਹਾ ਕੰਮ ਕੀਤਾ। ਤੇ ਮਤਲਬ, ਤਾਂ ਬਸ, ਇੱਕ ਹੁੰਦਾ ਨਾ, ਥਕਾਵਟ। ਉਹ, ਹੋਈ, ਹੋਈ ਸੀ। ਭੈਣਜੀ, ਹੋਰ ਤਾਂ ਕੋਈ ਗੱਲ ਨੀ, ਹਾਂਜੀ। ਹੋਰ, ਤੁਸੀਂ ਸੁਣਾਓ?
ਸਭ ਵਧੀਆ, ਭੈਣ ਜੀ, ਸਭ ਵਧੀਆ। ਆਉਣਾ, ਲਾਉਣਾ ਚੱਕਰ ਭੈਣ ਜੀ। ਬਹੁਤ ਚੀਰ ਹੋ ਗਿਆ। ਤੁਸੀਂ, ਆਏ ਨੀ। ਹਾਂ! ਬੇਟੇ ਨੂੰ ਵੀ, ਲੈ ਕੇ, ਆਣਾ ਭੈਣ ਜੀ। ਹਾਂਜੀ- ਹਾਂਜੀ, ਭੈਣ ਜੀ, ਚਲੋ ਮੈਂ, ਰੱਖਣੀ ਹਾਂ ਫੋਨ। ਕੋਈ ਆਇਆ ਭੈਣ ਜੀ। ਠੀਕ ਹੈ। ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।